ਹੈਲੋ, ਆਂਟੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ।
ਕੀ ਹਾਲ-ਚਾਲ ਨੇ ਠੀਕ ਓ ਜੀ?
ਵਧੀਆ ਜੀ ਤੁਸੀਂ ਦੱਸੋ?
ਸਭ ਵਧੀਆ-ਵਧੀਆ, ਤੁਸੀਂ ਸੁਣਾਓ ਘਰ ਦੇ ਪਰਿਵਾਰ ਬੱਚੇ ਕਿੱਦਾਂ?
ਵਧੀਆ ਜੀ ਹੋਰ
ਸਭ ਵਧੀਆ-ਸਭ ਵਧੀਆ। ਆ ਮੁੂਵੀ ਦੇਖੀ ਜਿਹੜੀ ਆਈ ਸੀਗੀ?
ਕੇਹੜੀ?
ਪੰਜਾਬ ਨਾਈਨਟੀ ਫਾਈਵ ਜਿਹੜੀ ਏ ਸੀਗੀ ਸਤਲੁਜ ਵਲੀ।
ਹਾਂਜੀ, ਦੇਖੀ ਸੀਗੀ।
ਦਲਜੀਤ ਦੀ।
ਹਾਂਜੀ।
ਦਲਜੀਤ ਦੀ ਜਿਹੜੀ ਫਿਲਮ ਕੱਲ ਰਿਲੀਜ਼ ਹੋਈ ਏ ਦੇਖ ਲੀ ਫਿਲਮ।
ਉਹ ਨੀ ਦੇਖੀ ਹਲੇ।
ਬੋਹਤ ਅੱਛੀ ਫਿਲਮ ਹੈਗੀ ਏ ਤੁਸੀਂ ਦੇਖੀ ਨਾ ਉਹਦੀ ਸਟੋਰੀ ਸੁਣੀ ਏ ਤੁਸੀਂ ਅੇਸੇ?
ਮੈਂ ਵੈਸੇ ਸਟੋਰੀ ਤਾਂ ਨੀ ਸੁਣੀ ਮੈਂ ਹੁਣ ਦੇਖਣ ਅ
ਜੇ ਤੁਸੀਂ ਦੇਖ ਨੀ ਉਈ ਨਾ ਜੀ ਫਾਈਵ ਚੈਨਲ 'ਤੇ ਦੇਖ ਸਕਦੇ ਓ।
ਠੀਕ ਐ ਭਰਾਜੀ ਤੁਸੀਂ ਦੇਖੀ ਓ ਭਰਾਜੀ ਜੋ ਹੁਣੇ ਮੂਵੀ ਆਈ ਸੀ ਇਸ਼ਕਾ ਦੇ ਲੇਖੇ।
ਜੀ ਹਾਂਜੀ ਉਹ ਵੀ ਦੇਖੀਏ ਇਸ਼ਕਾ ਦੇ ਲੇਖੇ ਉਹ ਵੀ ਬਹੋਤ ਸੁਣੀ ਹੀ ਮੈਂ।
ਸਟੋਰੀ ਲੇਨ 'ਤੇ, ਬਹੋਤ ਵਧੀਆ ਹੈਗੀ ਏ।
ਅੱਛਾ ਦੱਸਿਓ, ਮਾੜੀ ਸਟੋਰੀ ਬਾਰੇ ਉਹਦੇ।
ਉਹ ਕੀ ਕਹਿੰਦੇ ਇੱਕ ਨਾ ਪੰਦਾ ਸੀ, ਉਹ ਨਾ ਇੱਕ ਕੁੜੀ ਪਿਛੇ ਮਤਲਬ ਉਹਨੂੰ ਪਿਆਰ ਕਰਦਾ ਸੀ, ਤੇ ਕੁੜੀ ਨਾ ਉਹ ਕਿੱਥੇ ਲਦਾਖ ਘੁੰਮਣ ਗਿਆ ਸੀ ਲਦਾਖ ਲੜਕਾ, ਗੁਰਨਾਮ ਭੁੱਲਰ ਹੈ ਉਹਦਾ ਦਾ ਨਾਮੁ, ਗਾਣੇ ਵੀ ਲਿਖਦਾ ਤੇ ਫੇਿਰ ਕੀ ਹੋਇਆ ਉਹ ਏਨਾ ਗਿਆ ਲਦਾਖ ਘੁੰਮਣੇ, ਉੱਥੇ ਨਾ ਨੈਟਵਰਕ ਨਹੀਂ ਆਉਂਦੇ ਮਤਲਬ ਫੋਨ ਦੇ ਠੀਕ ਹੈ, ਉਹ ਫੇਰ ਕੀ ਕਹਿੰਦੇ ਆ, ਉਹਨੇ ਸਿਮ ਨੀ ਲਿੱਤਾ ਉੱਥੇ ਦਾ ਫੇਰ ਉਹ ਲੜਕੀ ਉਹਨੂੰ ਫੋਨ ਕਰ ਰਹੀ ਸੀ, ਤੇ ਉੱਥੇ ਨੈਟਵਰਕ ਤੇ ਹੁੰਦੇ ਨੀ ਪੜ੍ਹ 'ਚ
ਆਹੋ ਫੋਨ ਲੱਗਿਆ ਕੋਈ ਨੀ ਗਾ ਉਹਦਾ, ਉਹ ਤੇ ਦੇਖੀ ਸੀ ਮੈਂ ਵੀ, ਹਾਂਜੀ ਹਾਂਜੀ।
ਕੀ ਉਹ ਕਾਰ ਨਾਲ ਉਹਦਾ ਐਕਸੀਡੈਂਟ ਹੋ ਗਿਆ, ਉਹ ਥੋੜੀ ਡਿਪਰੈਸ਼ਨ ਵਿੱਚ ਹੋ ਗਈ ਤੇ ਫਿਰ ਉਹ ਓਦਾਂ ਛੋੜਾ ਦਮਾਗ ਹਿਲ ਗਿਆ ਸੀ, ਫੇਰ ਉਹ ਲੜਕਾ ਓਦੇ ਪਿੱਛੇ ਪਾਗਲ ਹੋ ਗਿਆ ਮਤਲਬ
ਮੈਂ ਸਮਝ ਗਿਆ, ਸਮਝ ਗਿਆ, ਦੇਖੀ ਸੀ ਜਦੋਂ ਹੋਸਪਿਟਲ 'ਚੋਂ ਐਡਮਿਟ ਸੀਗਾ ਤੇ ਉਹ ਜਦੋਂ ਜਾਂਦਾ ਵੀ ਹੈਗਾ, ਹੋਸਪੀਟਲ ਦੇ ਵਿੱਚ ਉਹਦਾ ਪਿਓ ਉਨੂੰ ਮਨਾ ਕਰ ਦਿੰਦਾ, ਚੱਲ ਜਾ ਥੋਂੜਾ ਆ ਥੋਂੜਾ ਹੁਦਾ ਤੇ ਜਦੋਂ ਬਾਚ ਡਾਕਟਰ ਕਹਿੰਦਾ, ਇਹਨੂੰ ਪਾਗਲ ਖਾਨੇ 'ਚ ਐਡਮਿਟ ਕਰਨਾ ਪੈਣਾ ਵਾ
ਫੇਿਰ ਉਹ ਵੀ, ਪਾਗਲਖਾਨੇ ਗਿਆ ਸੀ।
ਹਾਂ ਫਿਰ ਬਾਅਦ 'ਚ ਉਹਨੂੰ ਵੀ ਲੈ ਕੇ, ਪਾਗਲ ਖਾਨੇ ਮੈਂਟਲ ਹੋਸਪੀਟਲ ਐਡਮਿਟ ਕਰਤਾ।
ਜੀ ਜੀ, ਫੇਰ ਉਹਨੂੰ ਵੀ ਪਤਾ ਨੀ ਕਿਹੜੀ ਕਿਹੜੀ ਦਵਾਈਆਂ ਖਿਲਾਉਂਦੇ ਸੀ, ਉਹਨੂੰ ਪਤਾ ਨੀ ਸ਼ੌਕ ਵਗੈਰਾ ਦਿੰਦੇ ਸਨ।
ਕੁਆ ਕੁਆ ਕੇ ਨਾ, ਚੰਗੇ ਵਲੇ ਬੰਦੇ ਨੂੰ ਉਹਨੂੰ
ਚੰਗੇ ਭਲੇ ਬੰਦੇ ਨੂੰ ਵੀ ਆਹ ਪਾਗਲ ਬਣਾ ਤਾ ਸੀ, ਔਰ ਉਹ ਮੂਵੀ ਦੇਖੀ ਤੁਸੀਂ ਮਸਟ ਤੁਮ ਸ਼ਰਮਾ ਦੀ, ਲਾਇਸੈਂਸ।
ਤੇ ਨਾਲ ਤੁਹਾਨੂੰ, ਛੋਟੀ ਗੱਲ ਦੱਸ ਰਿਆ ਆਹ ਜਿਹੜੀ ਫਿਲਮ ਤੁਹਾਨੂੰ ਮੈਂ ਕਹਿ ਰਿਹਾ ਨਾ, ਸਾਡੇ ਨਾ ਸਿੱਖ ਕੌਮ ਦੇ ਰਿਲਟਿਵ ਹੈਗੀ ਫਿਲਮ ਜਿਹੜੀ ਮੈਂ ਤਾ ਕਹਿ ਰਿਆ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਫਿਲਮ ਬਨੀ ਹੈ, ਇਹ ਫਿਲਮ ਨਾ ਇੰਨੀ ਵਧੀਆ ਨਾ ਜੀ ਫਾਇਬ ਚੈਨਲ ਤੁਸੀਂ ਦੇਖੋ ਫਰੀ ਉਫ ਕੋਸਟ, ਕੋਈ ਪੈਸੇ ਨਹੀਂ ਹੈਗੇ।
ਅੱਛਾ ਮਤਲਬ ਕਿ ਕਿਹੜੇ, ਕਿਹੜੇ ਕਿਹੜੇ, ਕਿਹੜੇ ਟਾਈਮ ਹੁਉਂਦੀ ਆ ਉਹ ਫਿਲਮ?
ਉਹ ਤੁਸੀਂ ਜਦੋਂ ਮਰਜ਼ੀ, ਐਪ ਡਾਊਨਲੋਡ ਕਰਕੇ ਤੁਸੀਂ ਦੇਖ ਸਕਦੇ ਹੋ, ਕੱਲ ਹੀ ਰਿਲੀਜ਼ ਹੋਈ ਏ। ਹਾਂ ਉਹ ਪੰਜਾਬ 'ਚ ਲੱਗਣ ਨਹੀ ਦੇ ਰਹੇ ਸੀਗੇ, ਆਪਣੀ ਇੰਡੀਆ 'ਚ ਫਿਲਮ ਉਹ ਬੈਨ ਕਰਤੀ ਸੀ ਉਹਨੇ ਬਹੁਤ ਮੁਸ਼ਕਿਲ ਨਾਲ ਫਿਲਮ ਲਵਾਈ ਹਾਂ, ਤੇ ਫਿਲਮ ਐੰਨੀ ਵਧੀਆ ਹੈਗੀ ਹੈ ਨਾ ਤੁਸੀਂ ਮੰਨੋਗੇ ਉਹ ਨਾ ਨਾਈਨਟੀ ਫਾਈਵ ਦੇ ਵਿੱਚ ਨਾ, ਸਾਡੇ ਨਾ ਸਿੱਖ ਕੌਮ ਦੇ ਜਾਂ ਪੰਜਾਬੀ ਬੰਦੇ ਦੇ ਦੱਕ ਧੱਕਾ ਬਹੁਤ ਕਰਦੇ ਸੀ, ਧੱਕਾ ਕਰਨ ਵਾਲੇ ਬੰਦੇ ਕੌਣ ਸੀ ਗੇ? ਜਿਹੜੇ ਪੁਲਿਸ ਨੀ ਹੈਗੀ ਪੰਜਾਬ ਪੁਲਿਸ, ਪੰਜਾਬ ਪੁਲਿਸ ਹੀ ਬੰਦੇ ਤੇ ਧੱਕਾ ਕਰਦੀ ਪੰਜਾਬੀ ਬੰਦੇ ਦੇ, ਆਮ ਘਰਾਂ ਦੇ ਜਿਹੜੇ ਪਿੰਡਾਂ ਦੇ ਮੁੰਡੇ ਹੁੰਦੇ ਸੀ ਗੇ ਕਈਆਂ ਦੇ ਮਾਂ ਪਿਓ ਹੁੰਦੇ ਸੀ, ਠੀਕ ਜੀ, ਉਹਨਾਂ ਦਾ ਚੱਕ ਕਿਨਾ ਮਾਰ ਕੇ ਨਾ, ਇਨਕਾਊਂਟਰ ਕਰਕੇ, ਤੇ ਉਹਨਾਂ ਨੂੰ ਸੰਸਕਾਰ ਕਰ ਡਰਦੇ ਨਾ ਉਹ ਨਾ ਮਾਂ ਪਿਉ ਨੂੰ ਦੱਸਣਾ, ਨਾ ਬੱਚਿਆਂ ਨੂੰ ਦੱਸਣਾ, ਨਾ ਇਹੋ ਜੇ, ਜਦੋਂ ਮਾਂ ਪਿਓ ਨੂੰ ਪੁੱਛਣਾ ਨਾ, ਸਾਡੇ ਬੱਚੇ ਕਿੱਥੇ ਗਏ ਨੇ? ਤੇ ਉਹ ਕਹਿੰਦੇ, ਜਿਹੜੇ ਖਾੜਕੂ ਸਿੰਘ ਜਿਹੜੇ ਹੈਗੇ ਨੇ ਉਹਨਾਂ ਦੇ ਅੰਡਰ 'ਚ ਆ ਗਿਆ, ਮਤਲਬ ਉਹਨਾਂ ਨੇ ਕਿਨੈਪ ਕਰ ਲਏ, ਉਹਨਾਂ ਨੇ ਇਹ- ਇਹ ਇਹ ਬਾਨਾ ਲਾਇਆ ਉਹਨਾ ਨੂੰ, ਫੇਿਰ ਕਹਿੰਦੇ ਤੁਸੀਂ ਪੈਹੇ ਲੈ ਕੇ ਆਓ, ਖਾੜਕੂ ਸਿੰਘ ਪੈਹੇ ਮੰਗ ਰਹੇ ਨੇ ਅਸੀ ਨਾ ਉਥੋਂ ਛੁਡਵਾ ਕੇ ਲਿਆਵਾਂ ਗੇ, ਨੀ ਜੀ, ਹਾਂ। ਨਜਾਇਜ ਈ, ਪੰਜਾਬੀ ਬੰਦਿਆਂ ਨੂੰ ਮਰਵਾਇਆ। ਜਾਣ ਕੇ ਪੈਹੇ ਕਿਸੇ ਨਾ ਕਿਸੇ ਤਰੀਕੇ ਨਾਲ, ਜੇ ਪਹਿਲਾਂ ਹੀ ਬੰਦਾ ਮਰਿਆ ਹੋਇ ਕਰਜ਼ਾ ਚੁੱਕਿਆ ਫੇਰ ਉਹਦੇ ਮਾਂ ਪਿਓ ਤੇ ਕਹਿੰਦੇ ਸਾਡੀ ਔਲਾਦ ਘਰੇ ਵਾਪਸੀ ਆ ਜਾਏ, ਉਹ ਫਿਰ ਕਰਜ਼ਾ ਚੱਕ ਕੇ ਉਹ ਨੂੰ ਪੁਲਿਸ ਆਲੇ ਨੂੰ ਪੈਸੇ ਦਿਦੇ ਸੀ ਸਾਡੇ ਬੱਚੇ ਵਾਪਸੀ, ਬੱਚੇ ਸੁਆਹ ਆਣੇ, ਬੱਚੇ ਇਹ ਨੇ ਮਾਰ ਕੇ ਸੰਸਕਾਰ ਕਰਾ ਤਾ ਸੀਗਾ
ਫੁਵਾਰੇ, ਇਹ ਮੂਵੀ ਮੈਂ ਭਰਾਵਾ ਜਲਦੀ ਦੇਖਾਂਗਾ ਅੱਜ ਹੀ ਵੇਖਾਂ ਕਰੋ ਹੁਣੇ ਜੀ ਫਾਈਵ ਤੇ
ਤੇ ਹਾਂਜੀ ਭਾਈ ਜਸਵੰਤ ਸਿੰਘ ਖਾਲੜਾ ਜੀ ਨਗਰ ਨਾ ਉਹਨਾਂ ਦੇ ਪਿੱਛੇ ਆਵਾਲ ਚੱਕੀ ਪੱਚੀ ਹਜ਼ਾਰ ਬੰਦਾ ਮਾਰਿਆ ਸੀਗਾ ਇਹਨਾਂ ਨੇ ਪੱਚੀ ਹਜ਼ਾਰ ਮਤਲਬ ਉਦੋਂ ਕਹਿਦੇ ਸੀਗੇ, ਏ ਰੀਅਲ ਸਟੋਰੀ ਦੇ ਵਿੱਚ ਹੈਗੀ ਐ, ਏ ਤੇ ਪੱਚੀ ਐ
ਕੋਈ ਨੀ ਭਰਾਵਾ ਹੁਣੇ ਵੇਖਾਂਗਾ ਮੈਂ, ਭਰਾਵਾ ਤੁਸੀਂ ਵੀ ਦੇਖ ਕੀ ਏ ਰੀਅਲ ਸਟੋਰੀ ਵਾਲੀ ਫਿਲਮ ਧੂਰੰਦਰ
ਆਹੋ ਉਹ ਵੀ ਦੇਖੀ ਏ ਜੀ
ਧੁਰੰਧਰ ਟੂ ਵਿੱਚ ਲੇਕਿਨ ਗਾਲਾਂ ਵੀ ਅੱਗੀਆਂ ਨੇ, ਬੱਚਿਆਂ ਵਾਸਤੇ ਠੀਕ ਨਹੀਂ ਹੈਗੀ ਉਹ
ਉਹ ਤੇ ਜੀ ਬੇਕਾਰ ਹੈਗੇ ਬੇਕਾਰ ਆ, ਐ ਜਿਹੜੇ
ਬੇਕਾਰ ਤੇ ਹੈ ਲੇਕਿਨ ਬੱਚਿਆਂ ਵਾਸਤੇ ਤੇ ਵੀ ਠੀਕ ਨੀ, ਉਹਦੇ ਵਿੱਚ ਗਾਲਾਂ ਵੀ ਹੈਗਿਆਂ ਗੀਆਂ ਨੇ ਅਤੇ ਗੰਦੇ ਗੰਦੇ ਸੀਨ ਵੀ ਹੈਗੇ ਨੇ
ਦੇਖੋ ਜੀ ਅਸੀਂ ਤੇ ਉਹ ਫਿਲਮਾਂ ਦੇਖੀ ਦੀ ਬਹੁਤ ਘੱਟ ਦੇਖੀ, ਅਸੀਂ ਤੇ ਜਿਹੜੇ ਸਿੱਖ ਕੌਮ ਦੇ ਰਿਲੇਟਿਵ, ਅਸੀ ਉਹ ਚੀਜ਼ ਦੇਖ ਕੀ ਜਿਹੜੀ ਆਹ ਫਿਲਮ ਹੈ ਨਾ, ਜਿਹੜੀ ਆਹ ਜਿਹੜੀ ਸੀ ਐਮ ਜਿਹੜਾ ਉਡਾਇਆ ਸੀਗਾ, ਜੋ ਬੇਅੰਤ ਸਿੰਘ ਸੀਗਾ ਜਿਹੜਾ ਸੀ ਐਮ ਉਡਾਇਆ ਸੀਗਾ ਤੇ ਉਹ ਜਦੋਂ ਉਹ ਸੀ ਨਾ ਜਦੋਂ ਦੇਖਦੇ ਸੀ ਨਾ ਧੱਕਾ ਪੁਲਿਸ ਵਾਲੇ ਬਹੁਤ ਕਰਦੇ ਨੇ ਤੇ ਸੀ ਐਮ ਵੀ ਜਾਣ ਕੇ ਮਰਵਾਨ ਤੇ ਲੱਗਾ ਸੀ ਪੰਜਾਬ ਦੇ ਮੁੰਡਿਆਂ ਨੂੰ, ਉਹ ਜਾਣ ਕੇ ਉਹਨਾਂ ਨੇ ਦੋ ਮੁੰਡੇ ਸੀਗੇ ਪੁਲਿਸ ਵਾਲੇ ਚੱ ਉਹਨਾਂ ਨੇ ਆਪਸ ਵਿੱਚ ਟੋਸ ਕੀਤਾ ਅੰਦਰ ਜਾ ਕੇ, ਸੀ ਐਮ ਨੂੰ ਕੌਣ ਉਡਾਉਣ ਦਾ ਦਂਮ ਰੱਖਦਾ ਏ ਫਿਲਮ ਜੇ ਦਿਖਾਇਆ, ਫਿਰ ਟੋਸ ਵਿੱਚ ਇੱਕ ਮੁੰਡਾ ਜਿੱਤ ਔ ਆਪ ਆਪਣੀ ਦੇਖ ਲੋ, ਆਪਣੇ ਸਰੀਰ ਨਾਲ ਬੰਬ ਲਪੇਟ ਕੇ ਲੈ ਕੇ ਜਾ ਕੇ ਅੱਗੇ ਸੀ ਐਮ ਨੂੰ ਉਡਾਉਂਦਾ ਵਾ
ਅੱਛਾ ਉਹ ਭਾਜੀ ਮੈਂ ਇੱਕ ਗੱਲ ਦੱਸਣੀ ਸੀ ਤੁਹਾਨੂੰ, ਤੁਸੀਂ ਰੁਪਿੰਦਰ ਗਾਂਧੀ ਫਿਲਮ ਦੇਖੀ ਹੈ ਰੁਪਿੰਦਰ ਗਾਂਧੀ ਫਿਲਮ ਬਹੁਤ ਵਧੀਆ ਹੈ ਉਸ ਵਿੱਚ ਇੱਕ ਪੰਗਾ, ਲੇਕਿਨ ਉਹ ਨਾ ਜੋ ਬੰਦਿਆਂ ਨਾਲ ਧੱਕਾ ਨਹੀਂ ਹੋਣ ਦਿੰਦਾ, ਮਤਲਬ ਜੋ ਬੰਦੇ ਬਦਮਾਸ਼ ਹੁੰਦੇ ਨੇ ਗ਼ਰੀਬਾਂ ਨਾਲ ਧੱਕਾ ਕਰਦੇ ਨੇ, ਉਹਨਾਂ ਨੂੰ ਮਤਲਬ ਬੱਚਾਉਂਦਾ ਨੇ ਤੇ ਫਿਰ
ਉਹ ਤੇ ਬੰਦਾ, ਦੇਖੋ ਜੀ ਉਹ ਬੰਦਾ ਹੀ ਬਹੁਤ ਵਧੀਆ ਸੀਗਾ ਪਰ ਇਹਨਾਂ ਨੇ ਨਾ, ਜਾਣ ਕੇ ਉਧਰੋਂ ਬਦਮਾਸ਼ ਕਰਤਾ ਉਹਨੂੰ ਵੀ ਮਾਰਤਾ ਤੇ ਅਗਾਂਹ ਉਹਦੇ ਭਰਾ ਨੂੰ ਵੀ ਮਾਰਤਾ ਪਤਾ ਹੈ ਰੁਪਿੰਦਰ ਗਾਂਧੀ ਤੋਂ ਬਾਅਦ ਨਾ ਉਹਦੀ ਉਹਦੀ ਪਦਵੀ ਉਹਦਾ ਭਰਾ ਸੰਭਾਲਦਾ ਸੀ, ਉਹਨੂੰ ਵੀ ਮਾਰਤਾ ਵਿਚਾਰੇ ਨੂੰ
ਹੂ ਉਹ ਫਿਲਮ ਰਿਐਲਟੀ ਫਿਲਮ ਸੀਗੀ
ਹਾਂ ਉਹਦੇ ਉਹਦੇ ਸਟੋਰੀ ਉੱਤੇ ਫਿਲਮ ਬਣਾਈ ਸੀਗੀ
ਜੀ ਜੀ ਉਹ ਰੀਅਲ ਫਿਲਮ ਸੀਗੀ, ਫਿਰ ਵੀ ਮਤਲਬ ਉਹ ਬੰਦਿਆਂ ਨੂੰ ਬਚਾਉਂਦਾ ਸੀ ਧੱਕਾ ਹੋਣ ਨਾਲ
ਬਿਲਕੁਲ ਜੀ ਮਾੜੇ ਨਾਲ ਧੱਕਾ ਨਹੀਂ ਹੋਣ ਦਿੰਦਾ ਸੀਗਾ, ਠੀਕ ਹੈ ਨਾ ਜੀ ਹੁਣ ਦੇਖ ਲਓ ਐਂ ਐਮ ਐਲ ਏ ਤੱਕ ਉਹਨੂੰ ਉਹ ਕਹਿੰਦੇ ਹੁੰਦੇ ਸੀਗੇ, ਇਦਾ ਨੀ ਤੂੰ ਇਦਾ ਕਰਨਾ ਵਾ ਜਦੋਂ ਐਮ ਐਲ ਏ ਦੇ ਵੋਟਾਂ ਚ ਔ ਖੜਾ ਹੋ ਗਿਆ ਸੀਗਾ
ਹਾਂਜੀ ਹਾਂਜੀ
ਉਹ ਕਹਿੰਦਾ ਜੇ ਤੂੰ ਤੂੰ ਸਾਡੇ ਸਿਰ ਤੇ ਖੜਿਆ ਐਮ ਐਲ ਏ ਨੂੰ ਕਹਿੰਦਾ ਵਾ
ਔਰ, ਐਮ ਐਲ ਏ ਵੀ ਓਦਾਂ ਨਾਲ ਮਤਲਬ ਉਸਦੀ ਉਹ ਕਰਦਾ ਹੈ। ਲੇਕਿਨ, ਫਿਰ ਉਸਨੂੰ ਧੋਖਾ ਦੇ ਦਿੰਦਾ ਹੈ।
ਉਹ ਤੇ ਫਿਰ ਧੋਖਾ ਦੇ ਦਿੰਦਾ ਨਾ ਬਾਅਦ ਚ ਜਦੋਂ ਗਾਂਧੀ ਆਪ ਖੜਾ ਹੁੰਦਾ ਵਾ। ਤੇ, ਫਿਰ ਐਮ ਐਲ ਏ ਦੀ ਸੀਟ ਤੇ ਜਿੱਤ ਵੀ ਜਾਂਦਾ ਵਾ।
ਕਿਉਂਕਿ, ਗਾਂਧੀ ਨਾ ਸਭ ਤੋਂ ਵਧੀਆ ਬੰਦਾ ਸੀ। ਉਹ ਕਿਸੇ ਨਾਲ ਧੱਕਾ ਨਹੀਂ ਹੋਣ ਦਿੰਦਾ ਸੀ।
ਉਹ ਦੇਖੋ ਫਿਲਮ ਚ ਸਾਰਾ ਕੁੱਛ ਤੁਹਾਨੂੰ ਦੱਸਿਆ ਹੋਇਆ ਵਾ। ਕਿ ਨਹੀਂ ਹੁਣ ਸੁੱਖਾ ਜਿਹੜਾ ਕਾਹਲੋਂ ਸੀਗਾ ਜਿਹੜੀ ਸ਼ੂਟਰ ਫਿਲਮ ਆਈ ਹੈ। ਤੁਸੀਂ ਦੇਖੀ ਏ।
ਨਾ ਭਰਾ ਦੇਖਣੀ ਹੈ। ਸ਼ੂਟਰ ਸ਼ੂਟਰ ਫਿਲਮ ਦਾ ਨਾਮ ਵੀ ਬਹੁਤ ਸੁਣਿਆ ਹੈ।
ਹਾਂ, ਸ਼ੂਟਰ ਦੇਖੋ। ਸੁੱਖਾ ਕਾਹਲੋ ਸੀਗਾ। ਉਹ ਵੀ ਵਿਚਾਰਾ ਚੰਗਾ ਬੰਦਾ ਸੀਗਾ। ਪਰ ਦੇਖੋ, ਉਹਨੇ ਬਦਮਾਸ਼ੀ ਕੀਤੀ ਹੈ। ਛੋਟੀ ਉਮਰ ਵਿੱਚ ਨਾ ਆਪਣਾ ਨਾਮ ਬਹੁਤ ਕਮਾਇਆ ਹੈ। ਛੋਟੀ ਉਮਰ ਵਿੱਚ ' ਪਰ ਆਹ ਵ ਉਹ ਬੰਦਾ ਯਾਰਾਂ ਦਾ ਯਾਰ ਸੀਗਾ, ਇੱਕ ਵਾਰੀ ਤਾਂ ਬੰਦਾ ਏਦਾਂ ਦਾ ਕੋਈ ਕਲੇਸ਼ ਵਗੈਰਾ ਹੋਇਆ ਸੀਗਾ, ਉਹ ਤੇ ਬਾਹਰ ਚੱਲ ਗਿਆ ਸੀਗਾ, ਪਰ ਉਹਦੇ ਯਾਰ ਨਾ ਇੱਥੋਂ ਇਕੱਲੇ ਫ ਕੇ ਪੈ ਗਏ ਸੀ, ਉ ਤੇ ਯਾਰਾਂ ਨੂੰ ਮਾਰਦੇ ਕੁੱਟਦੇ ਸੀ, ਦੂਜੇ ਬੰਦੇ ਫਿਰ ਵਿਚਾਰਾ ਆਪਣੇ ਯਾਰਾਂ ਦੇ ਪਿੱਛੇ ਬਾਹਰੋਂ ਵਾਪਸੀ ਆਇਆ, ਕਿਹੜਾ ਬੰਦਾ ਆਪਣੇ ਯਾਰਾਂ ਦੇ ਪਿੱਛੇ ਵਾਪਸੀ ਆਉਂਦਾ ਜੀ। ਉਹਨੇ ਯਾਰੀ ਵੀ ਵਧੀਆ ਨੀ ਪਾਈ
ਜੀ, ਇਹ ਤੇ ਫਿਰ ਹੈਗੀ ਗੱਲ, ਯਾਰ ਆ ਤੇ ਸਭ ਤੋਂ ਵੱਡੀ ਚੀਜ਼ ਹੈਗੀ, ਅੱਜ ਦੇ ਟਾਈਮ ਵਿੱਚ
ਜੀ ਆਪਾਂ ਫਿਲਮ ਦੇਖਦੇ ਜ਼ਰੂਰ ਆ, ਪਰ ਆਪਾਂ ਦੇਖ ਕੇ ਨਾ ਫਿਲਮ ਉੱਥੇ ਤੱਕ ਹੀ ਖ਼ਤਮ ਕਰ ਆਦੇ ਹਾਂ। ਪਰ, ਆਪਾਂ ਫਿਲਮ ਤੋਂ ਫਿਲਮਾਂ ਬੰਨਦੀਆਂ ਨੇ ਮੂਵੀ ਬੰਨਦੀਆਂ ਨੇ ਕੋਈ ਸਿੱਖ ਸਿੱਖਿਆ ਮਿਲਦੀ ਹੈ, ਪਰ ਆਪਾਂ ਸਿੱਖਿਆ ਲੈਂਦੇ ਨੀ, ਨਾ ਚੱਕਰ ਹਨਾ।
ਹੂ।
ਆਪਾਂ ਸਿੱਖਿਆ ਲੈਣੀ ਚਾਹੀਦੀ, ਤਾਂ ਜਾ ਕੇ ਗੱਲ ਬਣਦੀ ਹੈ। ਨਹੀਂ, ਬਦਮਾਸ਼ ਕਿਉਂ ਮਰਨਾ ਜੀ, ਹੁਣ ਉਹਥੇ ਦਿਖਾਇਆ ਉਹਦੇ ਚ ਦਿਖਾਇਆ ਨਾ ਕਿਤੇ ਧੱਕਾ ਹੁੰਦਾ, ਨਾ ਆਪਣੇ ਯਾਰਾਂ ਨਾਲ ਖੜਨਾ, ਹਰ ਇੱਕ ਟਾਈਮ ਰਹਿਣਾ ਉਹਦੇ ਚ ਤਾਂ ਵਧੀਆ ਸੀਗਾ ਚੀਜ਼ ਅੱਛੀ -ਅੱਛੀ ਚੀਜ਼ਾਂ, ਦਿਖਾਈਆਂ ਨੇ ਹੁਣ ਅੱਜ ਕੱਲ੍ਹ ਲੋਕ ਕਿ ਜਦੋਂ ਅਸੀਂ ਕਹਿ ਰਹੇ ਹੋ। ਧੁਰਿੰਦਰ ਫਿਲਮ, ਧੁਰਿੰਦਰ ਫਿਲਮ ਚ ਕੀ ਹੈਗਾ ਜੀ ਗਾਲ ਆਈਏ ਸ਼ਰੇ ਆਮ ਠੀਕ ਹੈ। ਜੀ, ਉਹ ਬੱਚਿਆਂ ਨਾਲ ਤੁਸੀਂ ਹਾਂ ਫੇਰ
ਤੇ ਫੇਰ, ਇਹੋ ਜਿਹੀ ਫਿਲਮ ਤਾਂ ਬੱਚਿਆਂ ਲਈ ਹੈ ਹੀ ਨੀ
ਇਹ ਦੇਖੋ ਜੀ, ਪਤਾ ਗੱਲ ਇਹ ਅੱਛੀਆਂ ਚੀਜ਼ਾਂ ਦੇਖੋਗੇ ਨਾ ਅੱਛੀਆਂ ਚੀਜ਼ਾਂ ਆਪਾਂ, ਧੁਰਿੰਦਰ ਫਿਲਮ ਥੋੜ੍ਹੀ ਦੇਖ ਸਕਦੇ ਹੈ ਜੀ।
ਹਾਂਜੀ, ਫੈਮਿਲੀ ਦੇ ਵਿੱਚ ਤਾਂ ਵੇਖ ਲੋ ਵੀ ਉਈ ਨੀ ਵੇਖ ਸਕਦੇ ਧੁਰੰਦਰ
ਇਹ ਚਲੋ ਮੁੰਡੇ -ਮੁੰਡੇ ਦੇਖ ਸਕਦੇ ਨੇ, ਠੀਕ ਆਪਣੇ ਬੰਦਾ ਸਹੇਲੀ ਨਾਲ ਚੱਲ ਗਿਆ।
ਅੱਜ ਕੱਲ੍ਹ ਦੀ ਨਵੀਂ, ਪੰਜੀਰੀਆਂ ਉੱਠੀਆਂ ਨੇ
ਹਾਂ-ਹਾਂ, ਉਹ ਦੇਖ ਸਕਦੇ ਜੀ।
ਭਾਜੀ, ਇੱਕ ਨਵੀਂ ਫਿਲਮ ਆਈ ਹੈ, ਕੋਮੇਡੀ ਫਿਲਮ ਕੈਰੀ ਆਨ ਜੱਟਾਂ ਵੇਖੀਏ ਤੁਸੀਂ ਉਸਦਾ ਗਾਣਾ ਬੜਾ ਫੇਮਸ ਹੋ ਰਿਹਾ ਸੀ। ਬਾਕੀ ਸਾਰੇੇ ਚੇਲੇ ਚ
ਅੱਛਾ ਅਸੀਂ ਨੀ ਦੇਖੀ, ਉਹ ਦੇਖੀਏ ਫਿਲਮ ਅਸੀਂ ਕੱਲ ਦੱਸ
ਪੰਜਾਬੀ ਇੰਡਸਟਰੀ ਦੀ ਸਭ ਤੋਂ ਵਧੀਆ ਫਿਲਮ ਵੀ ਹੈ।
ਕੱਲ ਸੰਡੇ ਦਾ ਸ਼ੋ ਬੁੱਕ ਕਰਾਉਂਦੇ ਆ, ਤੇ ਦੇ ਦੇ ਆ ਉਹ ਕਹਿੰਦੇ ਜ
ਜੀ, ਪੀ ਵੀ ਆਰ ਚ ਦੇਖਣਾ ਤੁਹਾਨੂੰ ਅਲੱਗ ਹੀ ਮਜ਼ਾ ਆਊਗਾ, ਪੀਵ ਆਰ ਚ
ਉਹਨੇ ਤੇ ਉਹ ਸਾਡੇ ਹਾਂਜੀ, ਸਾਡੇ ਏਥੇ ਨਾ ਲੁਧਿਆਣੇ ਚ ਸਿਲਵਰ ਆਰਟ, ਬੋਤ ਵੱਡਾ ਫੇਮਸ ਹੈਗਾ ਵਾ ਇੱਕੋ ਹੀ ਹੈਗਾ, ਪੀ ਬੀ ਆਰ ਦਾ, ਹਾਂਜੀ ਜੀ, ਬੋਤ ਵਧੀਆ ਹੈਗੇ ਨੇ, ਇੱਥੇ ਤੇ ਸਾਰੇ ਹੀ ਪੀ ਬੀ ਆਰ ਦੇ ਹੈਗੇ, ਜ ਦੂਜੇ ਦੇਸੀ ਇੱਥੇ ਹੈ ਹੀ ਨ ਥੀਏਟਰ
ਨਹੀਂ, ਅਗਰ ਤੁਸੀਂ ਥੀਏਟਰ ਨੀ ਜਾਣਾ, ਪੀ ਵੀ ਆਰ ਨੀ ਜਾਣਾ, ਤੁਸੀਂ ਘਰ ਚ ਟੀ ਵੀ ਚ ਵੀ ਦੇਖ ਲਓ
ਕਿੱਦਾਂ ਦੇਖ ਲੀਏ
ਟੀ ਵੀ ਚ ਓਦੇ ਐਮ ਐਕਸ ਪਲੇਅਰ ਤੇ ਚਲਾ ਲੋ, ਜਾਂ ਜੀਓ ਹੋਟ ਸਟਾਰ ਤੇ ਚਲਾ ਲੋ, ਫਿਲਮਾਂ ਆ ਜਾਂਦੀਆਂ ਨੇ
ਸਟੋਰ ਦੇ ਸਟਾਰ ਦੇ ਵਿੱਚ ਨੀ ਆਂਦੀ, ਓ ਜੇਹੜੀਆਂ ਰੀਲੀਜ਼ ਹੋਈਆਂ ਐਨੀ ਜਲਦੀ ਨੀ ਆਂਦੀਆਂ, ਓਹਨਾਂ ਨੂੰ ਟਾਈਮ ਲੱਗਦਾ ਜੀ, ਹਾਂਜੀ-ਹਾਂਜੀ ਕਿੱਦਾਂ ਕੈਹ ਰਹੇ ਹੋ।
ਯੂਟਿਊਬ ਚ ਸਰਚ ਕਰਕੇ ਆ ਜਾਂਦੀ ਯੂਟਿਊਬ ਤੇ ਤੇ ਆ ਜਾਂਦੀ ਹੈ, ਲੇਕਿਨ ਕੋਈ-ਕੋਈ ਫਿਲਮ ਐਵੇਂ ਜੋ ਹੁੰਂਦੀ ਹੈ ਕਿ ਕਦੀ-ਕਦਾਰੀ ਆਂਦੀ ਆ, ਮਤਲਬ ਯੂਟਿਊਬ ਤੇ, ਕੀ?
ਓਏ ਭੋਲੇ ਓਏ, ਓ ਫਿਲਮ ਦੇਖੀ ਏ?
ਨਾ ਭਾਜੀ ਲੇਕਿਨ, ਜੋ ਰੁਪਿੰਦਰ ਗਾਂਧੀ ਫਿਲਮ ਓਸ ਵਿੱਚ ਨਾ ਭੋਲਾ ਹੈਗਾ, ਭੋਲਾ ਇੱਕ ਬੰਦਾ ਓ ਸਭ ਤੋਂ ਵਧੀਆ ਕਰੈਕਟਰ ਲੱਗੇ ਮੈਨੂੰ ਕਮੇਡੀ ਚ
ਓ ਤੇ ਬੋਤ ਈ ਸੋਹਣਾ ਕਰਦਾ ਸੀ ਹਾਂ।
ਹਾਂਜੀ ਭਾਜੀ
ਬੋਤ ਵਧੀਆ ਸੀਗਾ, ਫਿਲਮ ਵੀ ਐਕਚੁਅਲ ਨਾ, ਸੱਚੀ ਸੋਚ ਸਮਝ ਕੇ ਬਨਾਈ ਏ।
ਆਹੋ ਭਾਜੀ।
ਹਾਂ, ਕੋਈ ਨੀ ਆਪਾਂ ਹੁਣ, ਕੈਰੀ ਓਨ ਜੱਟਾ ਦੇਖਣ ਜਾਵਾਂਗੇ।
ਠੀਕ ਹੈ, ਭਾਜੀ।
ਠੀਕ ਹੈ ਭਾਈ, ਠੀਕ ਹੈ ਓਕੇ, ਮੈਂ ਕਰਦਾ ਫੋਨ ਠੀਕ ਹੈ, ਕੋਈ ਆਇਆ, ਠੀਕ ਹੈ ਜੀ, ਓਕੇ-ਓਕੇ ਸਤਿ ਸ਼੍ਰੀ ਅਕਾਲ।
ਸਸ ਸ੍ਰੀ